ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ। ਹਾਂਜੀ, ਆਵਾਜ਼ ਆ ਰਹੀ ਹੈ?
ਹਾਂ ਆਵਾਜ਼ ਆ ਰਹੀ ਹੈ, ਠੀਕ ਠਾਕ ਬਿਲਕੁਲ।
ਅੱਛਾ ਚਲੋਂ। ਬਸ ਹਵਾ ਖਾ ਰਹੀ ਸੀ, ਉੱਪਰ ਆਏ ਸੀ।
ਹਵਾ ਖਾ ਰਹੇ ਸੀ ਅੱਛਾ ਕਿਹੜੀ ਬਾਹਰ ਦੀ।
ਬਾਹਰ ਦੀ ਹਵਾ ਉੱਪਰ ਦੀ
ਕਿਤੇ ਕੂਲਰ ਪੱਖਿਆ ਏਸੀਆਂ ਦੀਆਂ ਹਵਾ
ਨਹੀਂ ਨਹੀਂ ਇਸ ਟਾਈਮ 'ਤੇ ਥੋੜ੍ਹੀ ਦੇਰ ਬਾਹਰ ਆਈਦਾ ਕਿ ਚਲੋ ਥੋੜ੍ਹਾ ਚੇਂਜ ਹੋ ਜਾਂਦਾ
ਹਾਂ ਇਹ ਤਾਂ ਹੈ ਹੀ ਆ ਸਾਰਾ ਦਿਨ ਅੰਦਰ ਕੂਲਰ ਪੱਖਿਆਂ ਦੇ ਅੱਗੇ ਵੀ ਬਹਿ ਬਹਿ ਕੇ ਤਾਂ ਹਾਲਤ ਖ਼ਰਾਬ ਹੋ ਜਾਂਦੀ ਹੈ ਬਸ ਸ਼ਾਮ ਦਾ ਟਾਈਮ ਹੁੰਦਾ ਹੈ
ਹੂੰ ਥੋੜਾ ਪੱਖਿਆਂ ਨੂੰ ਵੀ ਆਰਾਮ ਮਿਲ ਜਾਏ ਉਹ ਵੀ ਦਿਨ ਰਾਤ ਚੱਲਦੇ ਰਹਿੰਦੇ ਆ
ਐ ਤਾਂ ਹੈ ਹੀ ਹੈ ਹੋਰ ਕੋਈ
ਹਾਂ ਮੈਂ ਉਹੀ ਪੁੱਛ ਰਹੀ ਸੀ ਤੁਹਾਨੂੰ ਕਿ ਗੋਲਡ ਦਾ ਰੇਟ ਕੁਛ ਸੁਣਿਆ ਤੁਸੀਂ ਹਜੇ ਥੋੜ੍ਹਾ ਘੱਟ ਹੋ ਗਿਆ
ਮੈਂ ਕੱਲ ਰਾਤੀ ਕੁਛ ਦੇਖਿਆ ਸੀਗਾ ਐ ਫੋਨ ਦੇ ਵਿੱਚ ਇੱਕ ਉਹ ਦੇਖੀ ਸੀ ਰੀਲਸ ਮਤਲਬ ਮਤਲਬ ਉਹਦੇ ਚ ਦਿਖਾ ਰਹੇ ਸੀਗੇ ਕਿ ਤਿੰਨ ਤਿੰਨ ਹਜ਼ਾਰ ਪਤਾ ਨੀ
ਪੰਜ ਕੁ ਹਜ਼ਾਰ ਕੱਲ੍ਹ ਸਾਡਾ ਜਵੈਲਰ ਸੀਗਾ ਉਹ ਕਹਿੰਦਾ ਪੰਜ ਹਜ਼ਾਰ ਘੱਟ ਹੋਇਆ
ਅੱਛਾ ਲੈ ਫਿਰ ਤਾਂ ਬਹੁਤ ਵਧੀਆ ਗੱਲ ਐ
ਤੇ ਕੁਛ ਕਰਵਾਣਾ ਬਣਵਾਣਾ ਤੇ ਦੇਖਲੋ ਥੋੜਾ ਸਸਤਾ ਪੈ ਜਾਏਗਾ ਕਿਉਂਕਿ ਦੁਬਾਰਾ ਨੀ ਪਤਾ ਨਾ ਦੁਬਾਰਾ ਨੀ ਪਤਾ ਇਹ ਲੜਾਈ ਛਿੜ ਰਹੀਆਂ ਨੇ ਜੇ ਉਹ ਥੋੜ੍ਹੀ ਸ਼ਾਂਤ ਹੋ ਗਈ ਤੇ ਫੇਰ ਇੱਕਦਮ ਉਛਾਲ ਆ ਜਾਏਗਾ ਫਿਰ ਮਹਿੰਗਾ ਹੋ ਜਾਏਗਾ ਜ਼ਿਆਦਾ ਇਹ ਵੀ ਚੀਜ਼ ਹੈ
ਅੰਬਰ ਬਣਵਾਨਾ ਤਾਂ ਹੈ ਲੇਕਿਨ ਹਜੇ ਥੋੜਾ ਦਿਮਾਗ ਕੰਮ ਨੀ ਕਰ ਰਿਹਾ ਕੀ ਬਣਵਾਈਏ ਕੀ ਨਾ ਬਣਵਾਈਏ ਥੋੜਾ ਸੋਚ ਪਈ ਹੋਈ ਹੈ
ਕੇ ਨਾ
ਹਾਂ ਕਮੇਟੀ ਦਾ ਗੋਲਡ ਵਾਲੀ ਚੱਲਦੀ ਸੀ ਜਿਹੜੀ ਉਹ ਤਾਂ ਇੱਕ ਰਹਿ ਗਈ ਹੈ ਬਸ ਲਾਸਟ ਚ ਹੈ ਜੁਲਾਈ ਦੀ ਸ਼ਾਇਦ ਜੂਨ ਜੁਲਾਈ ਹਾਂ ਜੁਲਾਈ ਦੀ ਸ਼ਾਇਦ
ਅੱਛਾ ਹੈਗੀ ਹੈ ਅਜੇ
ਬਸ ਲਾਸਟ ਜੁਲਾਈ ਦੀ ਹਾਂ
ਅੱਛਾ
ਹਾਂ ਬਸ ਸੋਨਾ ਹੀ ਇੰਨਾ ਮਹਿੰਗਾ ਹੈਗਾ ਤਾਂ ਬੰਦਾ ਛੋਟੀ ਮੋਟੀ ਚੀਜ਼ ਚਾਹੀਦੀ ਨੀ ਹੈ ਵੱਡੀ ਬਣਵਾਉਣ ਦਾ ਹਜੇ ਥੋੜਾ ਹਿਸਾਬ ਕਿਤਾਬ ਨਹੀਂ ਪੈਂਦਾ ਬੰਦਾ ਕੀ ਕਰੇ ਕਰਦੇ ਆ ਜਿਹੜੇ ਥੋੜੇ ਜਿਹੇ ਹੁੰਦੇ ਆ ਨਾ ਖਰਚੇ ਬਰਚੇ ਆ ਬੜੇ ਥੋੜਾ ਜਿਹਾ ਪਰੇਸ਼ਾਨ ਹੋ ਜਾਂਦੇ ਆ ਥੋੜੇ ਮਹੀਨਿਆਂ ਦੇ ਵਿੱਚ ਦੋ ਤਿੰਨ ਮਹੀਨਿਆਂ ਦੇ ਵਿੱਚ
ਹੂੰ ਉਹੀ ਨਾ ਜਦੋਂ ਹੱਥ ਚ ਕੁਛ ਹੁੰਦਾ ਹੈ ਤੇ ਚੀਜ਼ ਨਹੀਂ ਬਣਦੀ ਜਦੋਂ ਪੈਸਾ ਨੀ ਆਉਂਦਾ ਤੇ ਫੇਰ ਚੀਜ਼ ਵੀ ਸਸਤੀ ਹੋ ਜਾਂਦੀ ਹੈ
ਏਦਾਂ ਹੀ ਆ ਘਰੇਲੂ ਜ਼ਿੰਦਗੀ ਹੈ ਨਾ ਹੈ ਬੱਸ ਏਦਾਂ ਹੀ ਚੱਲਦੀ ਰਹਿੰਦੀ ਹੈ ਬਸ ਕਿਆ ਕਰੀਏ ਮੈਂ ਵੀ ਸੁਣਿਆ ਸੀ ਸੋਨੇ ਦਾ ਤਾਂ
ਹਾਂ ਜਿਹਨਾਂ ਕੋਲ ਹੈਗਾ ਉਹ ਵੇਚ ਵੇਚ ਕੇ
ਨਾ ਬਾਬਾ ਬਾਬਾ ਏਦਾਂ ਦਾ ਕਿਸੀੇ ਨੂੰ ਵੀ ਨਾ ਕਰਾਵੇ ਵੇਚਣ ਵਾਲੇ ਕੰਮ ਤਾਂ ਬਾਬਾ ਕਿਸੇ ਨੂੰ ਵੀ ਨਾ ਬਸ।
ਇਨਾ ਨੀ ਕੁੱਛ ਜਿਹੜੇ ਹੈਗੇ ਨੇ ਉਹ ਤੇ ਬਣੇ ਹੀ ਰਹਿਣ ਹੁਣ ਅੱਗੇ ਅੱਗੇ।
ਉਹ ਤਾਂ ਹੈ ਹੀ ਹੈ ਮਸਾ ਈ ਕਿਤੇ ਕੋਈ ਚੀਜ਼ ਬਣਦੀ ਹੈਗੀ ਹੈ ਹੁਣ ਤਾਂ ਹੁਣ ਤਾਂ ਸੋਚ ਵੀ ਨਹੀਂ ਸਕਦੇ ਪਤਾ ਛੇਤੀ ਕਿਤੇ
ਹੂੰ
ਕਿਉਂਕਿ ਕਮਾਈ ਦੇ ਸਾਧਨ ਹੀ ਓਨੇ ਕਰ ਰਹਿ ਗਏ ਹੈਗੇ ਨੇ ਕਮਾਈ ਆ ਮਹਿੰਗਾਈ ਇੰਨੀ ਹੋਈ ਜਾ ਰਹੀ ਹੈ ਦੁਨੀਆਂ ਤੇ। ਕਿੱਥੋਂ ਕੀ ਬਣਾ ਲੈਗਾ ਬੰਦਾ।
ਉਹੀ ਨਾ, ਹੋਰ ਦੱਸ ਕੰਮ? ਹੋਰ ਘਰਾਂ ਦੇ ਬਸ ਕੰਮ ਹੁੰਦੇ ਨੇ ਬੰਦਾ ਸੋਚਦਾ ਚਲੋ ਥੋੜਾ ਥੋੜਾ ਦੇ ਕੇ, ਕਮੇਟੀ ਦੇ ਥਰੂ ਕੁਛ ਬਣ ਜਾਏ।
ਹਾਂ ਐਸੀ ਬਹਾਨੇ ਤਾਂ ਬਣ ਜਾਂਦਾ ਸੀਗਾ, ਹੁਣ ਸਾਡੇ ਗਰ ਗ੍ਰਹਿ ਜਿਹੜੇ ਗ੍ਰਹਸਤੀ ਵਾਲੇ ਹੁੰਦੇ ਆ ਉਹ ਤਾਂ ਏਦਾਂ ਹੀ ਸੋਚਦੇ ਹੈਗੇ ਨੇ। ਜਿਹੜੇ ਐ ਵਰਕਿੰਗ ਜੋਬਾਂ ਵਾਲੇ ਐ, ਉਹ ਥੋੜਾ ਚਲੋ ਉਹਨਾਂ ਦਾ ਤੇ ਇਕੱਠਾ ਪੈਸਾ ਆਉਂਦਾ ਇਕੱਠਾ ਸਬ ਕੁੱਛ ਹੁੰਂਦਾ ਹੈ।
ਵੱਲਿਆਂ ਨੂੰ ਇਕੱਠਾ ਆ ਜਾਂਦਾ ਹੈ, ਤੇ ਉਹ ਆਪਣਾ ਬਣਾ ਲੈਂਦੇ ਆ ਥੋੜੀ ਸੇਵਿੰਗ ਕਰਦੇ ਰਹਿੰਦੇ ਆ। ਰੋਜ਼ ਵੇਲਿਆਂ ਦੇ ਕੋਈ ਸੇਵਿੰਗ ਹੀ ਨੀ ਹੈ ਨਾ, ਟੁੱਟਵੇਂ ਪੈਸੇ ਆਉਂਦੇ ਹੈ ਟੁੱਟਵੇਂ ਖਰਚ ਹੋ ਜਾਂਦੇ ਐ, ਜਿੰਨਾ ਆ ਗਿਆ ਓਨਾ ਖਤਮ ਹੈ
ਕੰਮ ਕਾਰ ਦੇ ਉੱਤੇ ਡਿਪੈਂਡ ਹੈ ਨਾ, ਹੁਣ ਸਾਡੇ ਤਾਂ ਕੰਮ ਕਾਰ ਹੀ ਐਵੇਂ ਦੇ ਹੈਗੇ ਨੇ ਥੋੜ੍ਹੇ ਜਿਹੇ ਚੱਲ ਚਲੋ ਜਿੰਨਾ ਵੀ ਬਾਬਾ ਦੇ ਰਿਹਾ ਅਜ ਓਹਨੇ ਚ ਸ਼ੁਕਰ ਹੈ ਬਸ, ਲਕਿਨ ਐ ਹੈ ਕਿ ਰੋਟੀ ਦੇ ਰਿਹਾ ਬਾਬਾ ਅੱਛਾ ਖਾਣ ਪਾਣ ਦੇ ਰਿਹਾ, ਏਨਾ ਈ ਸ਼ੁਕਰ ਐ
ਹਮ।
ਸਭ ਕੁਛ ਹੀ ਚਾਹੀਦਾ ਹੁੰਦਾ ਹੈ ਦੁਨੀਆਂ ਤੇ ਰਹਿਣ ਵਾਸਤੇ, ਤਾਂ ਸੋਣਾ ਵੀ ਚਾਹੀਦਾ ਹੈ ਆਉਣ ਵਾਲੇ ਟਾਈਮ ਚ ਸਭ ਕੁਛ ਚਾਹੀਦਾ ਬਸ।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
ਮੇਰਾ ਇੱਕ ਬੇਟਾ ਰਹਿ ਗਿਆ ਬਸ, ਉਹਦੇ ਵਾਸਤੇ ਥੋੜਾ ਸੋਚ ਹੈਗੀ ਆ ਹੁਣ। ਦੋ ਬੇਟੀਆਂ ਇਹਨਾਂ ਦਾ ਵਿਆਹ ਹੋ ਗਿਆ। ਹਾਂਜੀ, ਉਹਦੇ ਵਾਸਤੇ ਥੋੜਾ ਹੁਣ ਕੁਛ ਬਣਾਉਣਾ ਬਸ। ਉਹਦੀ ਸੋਚ ਲੱਗੀ ਹੋਈ ਹੈ।
ਅੱਛਾ ਤਬੀਅਤ ਖ਼ਰਾਬ
ਹੋਰ? ਟਾਈਮ ਆਏਗਾ ਤਾਂ ਉਹ ਵੀ ਹੋ ਜਾਏਗਾ। ਬਣਾ ਬਣਾਣਾ ਹੋਏਗਾ ਬਣ ਵੀ ਜਾਏਗਾ ਐਸੀ ਗੱਲ ਨੀ ਲੇਕਿਨ ਇੱਕਦਮ ਹਜ ਜੀ ਹਾਂ, ਹੱਥ ਚ ਪੈਸਾ ਹੋਵੇ ਤਾਂ ਛੇਤੀ ਚੀਜ਼ ਬਣ ਵੀ ਜਾਂਦੀ ਹੈ। ਤਾਂ ਹੀ ਤਾਂ ਅਸੀਂ ਲੋਕ ਏ ਥੋੜ੍ਹੀ ਥੋੜੀ ਕਮੇਟੀਆਂ ਪਾਉਂਦੇ ਰਹਿੰਦੇ ਆ ਚਲੋ ਥੋੜ੍ਹਾ ਥੋੜਾ ਹੀ ਜੋੜਦਾ ਰਵੇ ਇਨਸਾਨ
ਕਰਲੇ ਇਹ ਵੀ ਚੀਜ਼ਾਂ ਸਾਡੀ ਮਾਂ ਸਿਖਾ ਗਈ ਸੀਗੀ।
ਸਾਡੀ ਮਾਂ ਸੱਸ, ਸੱਸ ਨੇ ਬਹੁਤ ਸਿਖਾਈਆਂ ਮਾਂ ਨੇ ਤਾਂ ਸਿਖਾਈਆਂ। ਅੱਗੇ ਸਾਡੀ ਤਾਂ ਸੱਸ ਨੇ ਵੀ ਬੜਾ ਸਿਖਾਇਆ ਕੁਛ ਐ ਵਾਲੀ ਚੀਜ਼ਾਂ, ਸਾਡੀ ਸੱਸ ਹੂ ਇੱਕ ਪਾਸੇ ਸੁੱਟੀ ਜਾਓ ਸੁੱਟੀ ਜਾਓ ਪੈਸੇ ਨੂੰ ਤਾਂ ਉਹਨੂੰ ਦੇਖੋ ਹੀ ਨਾ। ਉਹ ਮਤਲਬ ਕਿ ਹੈ ਕਿ ਨਹੀਂ ਸਾਡੇ ਕੋਲ, ਇੱਕ ਇਹੋ ਜਿਹੀ ਚੀਜ਼ ਬਣਾਓ।
ਕੀ ਅੱਗੇ ਕੰਮ ਆ ਗਿਆ ਆ।
ਜੇ ਔਖੇ ਵੇਲੇ ਦੇਖੋ ਟਾਈਮ ਤਾਂ ਜ਼ਿੰਦਗੀ ਦਾ ਇੱਕੋ ਵਰਗਾ ਨਹੀਂ ਰਹਿੰਦਾ ਇਹ ਤਾਂ ਦੇਖ ਲਿੱਤਾ
ਐਨੀ ਉਮਰ ਲਾਂਗ ਗਈ ਏ
ਇਹ ਚੀਜ਼ ਪਈ ਹੋਵੇ ਤੇ ਚਲੋ, ਇਹੀ ਸੋਚ ਲੋ ਵੀ ਚਲੋ ਔਖੇ ਟਾਈਮ ਕੰਮ ਆ ਜਾਂਦੀ ਹੈ। ਔਖੇ ਟਾਈਮ ਆ ਹੀ ਜਾਂਦੇ ਆ ਕਦੀ ਕਦੀ ਬਾਬਾ ਨਾ ਲਿਆਵੇ, ਲੇਕਿਨ
ਔਖਾ ਟਾਈਮ ਨਹੀਂ, ਸੁੱਖ ਵਿੱਚ ਵੀ ਕੰਮ ਆਉਂਦੀਆਂ ਨੇ ਏਦਾਂ ਦੀਆਂ ਚੀਜ਼ਾਂ ਪਈਆਂ ਤੇ
ਕੀ ਚਲੋ ਕੰਮ ਆਂ ਉਹ ਤਾਂ ਹੈ ਈ ਐ, ਹਰ ਕੰਮ ਵਿੱਚ ਹੀ ਕੰਮ ਆਦੀਆਂ।
ਹਮ
ਚਲੋ ਬਨਾਨਾ ਤਾਂ ਹੈ ਈ ਐ ਸੋਚਦੇ ਆ ਕਿਵੇਂ ਬਨਾਈਏ ਕੀ ਕਰੀਏ।
ਹਾਂ ਉਈ ਮੈਂ ਕਿਆ ਚਲੋ ਦੱਸਾਂ ਇ ਵਾਰ ਆ ਕੇ ਦੇਖ ਲੈਨਾ ਡਿਜ਼ਾਇਨ ਵਗੈਰਾ ਜੇਹ ਜਾ ਓ ਨਾ ਬੁੱਕ ਕਰਵਾ ਜਾਨਾ ਜੇ ਚੱਕਰ ਲੱਗੇਗਾ।
ਹਾਂ ਮੈਂ ਦੇਖਦੀ ਆ ਹੁਨ ਦੋ ਚਾਰ ਦਿਨਾਂ ਦੇ ਵਿੱਚ ਨਾ ਲਗਾਨੀ ਆਂ ਚੱਕਰ ਮੈਂ।
ਹੂੰ ਕਿਓਂਕਿ ਡਿਜ਼ਾਇਨ ਵੀ ਤਾਂ ਪੈਲਾਂ ਦੇਓਗੇ ਪਸੰਦ ਕਰੋਗੇ।
ਹਾਂ ਬਸ ਏਈ ਡਿਜ਼ਾਇਨ ਦੇ ਉੱਤੇ ਈ ਦਿੱਕਤ ਐ ਥੋੜੀ ਜੀ।
ਕੇ ਜਾਨਾ ਨਾ ਦੋ ਵਾਰ ਤਿੰਨ ਵਾਰ ਕਰਕੇ ਈ ਬੰਦਾ ਪੈ ਦੇਗਾ ਇੱਕ ਵਾਰ ਆ ਕੇ ਪਸੰਦ ਕਰਲੋ ਇੱਕ ਵਾਰ ਆਪਨਾ
ਜਵੈਲਰ ਥੋੜੀ ਕਿਸੇ ਦੇ ਓ ਹੈਗੇ ਨੇ ਕਿ ਚੀਜ਼ ਬਨਾ ਕੇ ਦੇਨਗੇ ਪੈਸਾ ਬਾ ਚ ਲੈਨਗੇ ਓਨਾਂ ਨੂੰ ਤਾਂ ਪੈਲੇ ਪੈਸਾ ਚਾਈਦਾ ਬਈ ਗੱਲ ਠੀਕ ਵੀ ਏ ਨਾਲੇ ਓਨਾਂ ਨੇ ਵੀ ਕੰਮ ਦੇਨੇ ਹੁੰਦੇ ਅੱਗੇ
ਦੇਨੇ ਲੈਨੇ ਚੀਜ਼ਾਂ ਲਿਆਨੀਆਂ ਸਬ ਦਾ ਆਪਨਾ ਹਿਸਾਬ ਹੁੰਦਾ ਐ ਨਾ।
ਹਾਂਜੀ ਐ ਤਾਂ ਹੈ ਈ ਐ ਬਾਬਾ ਜੀ ਨੇ ਇੱਕ ਦੇ ਨਾਲ ਇੱਕ ਚੇਨ ਬਨਾ ਰੱਖੀ ਏ ਆਪਨੇ ਇੱਕ ਏਦੇ ਨਾਲ ਆਪਨੀ ਸਬਜ਼ੀ ਰੋਟੀ ਰੋਜ਼ੀ ਰੋਟੀ ਬਨਾ ਰੱਖੀ ਐ। ਏਦਾਂ ਈ ਐ ਸਬ। ਨਾਲ ਚੇਨ ਜੁੜੀ ਹੂਈ ਐ ਹੂੰ ਤੁਸੀਂ ਕੁਛ ਬਨਵਾ ਲਿ ਤਾ
ਨਈ ਅਸੀਂ ਹਜੇ ਕਿੱਥੇ ਅਜੇ ਤੇ ਬਸ ਪੜਾਈਆਂ ਈ ਚੱਲ ਰਈਆਂ ਬੱਚੇਆਂ ਦੀਆਂ ਫੀਸਾਂ ਹੁਨ ਨੀ ਕੁਛ ਬਨ ਸਕਦਾ ਜਦ ਤੱਕ ਬੱਚੇਆਂ ਨੇ ਪੜਨਾ ਐ ਨਾ
ਨਈ-ਨਈ ਓ ਵੀ ਕੰਮ ਬੋਹ ਜ਼ਰੂਰੀ ਆ ਓ ਗੋਲਡ ਨਾਲੋਂ ਵੀ ਜ਼ਰੂਰੀ ਕੰਮ ਐ ਬੱ ਬੱਚੇ ਸਟੈਂਡ ਕਰਨੇ ਇਸ ਟੈਮ ਤੇ ਆਪਨੇੇ ਆਪ ਹਾਂਜੀ-ਹਾਂਜੀ ਐ ਤਾਂ ਹੈ ਈ ਆ ਬਈ ਓ ਪੈਲੇ ਆ ਬਈ ਬੱਚੇਆਂ ਦਾ ਇਸ ਟੈਮ ਤੇ ਜੇੜੇ ਕਰ ਰਏ ਨੇ ਓ ਵੀ ਬੋਤ ਜਰੂਰੀ ਐ। ਬਾਕੀ ਹੁਨ ਹੁੰਦਾ ਰਵੇ ਜੇ ਜ਼ਾਦਾ ਹੋ ਰਿਆ ਤੇ ਜਦੋਂ ਜ਼ਾਦਾ ਹੋਏਗਾ ਜ਼ਾਦਾ ਦਾ ਦੇਖ ਲਾਂਗੇ ਜਦੋਂ ਸਾਡੇ ਜ਼ਮਾਨੇ ਮਾਂ ਦੇ ਜਮਾਨੇ ਚ ਅ ਤਿੰਨ ਸੌ ਰੁਪਏ ਸੀਗਾ ਜਦੋਂ ਸਾਡੇ ਵਿਆ ਹੋਏ ਆ ਪੈਂਤੀ ਸੌ ਰੁਪਏਆ ਸੀਗਾ ਤਾਂ ਓ ਓ ਸਾਡੇ ਵਿਆ ਹੋਏ ਜਦ ਪੈਂਤੀ ਸੌ ਸੀਗਾ ਸਾਡੀ ਮਾਂ ਦੇ ਜਮਾਨੇ ਦੇ ਦੋ ਸੌ ਤਿੰਨ ਸੌ ਓ ਓਦੋ ਓ ਵੀ ਜ਼ਾਦਾ ਲੱਗਦੇ ਸੀ ਓਨਾਂ ਨੂੰ ਸਾਡਾ ਟਾਈਮ ਸੀ ਓ ਪੈਂਤੀ ਸੌ ਵੀ ਜ਼ਾਦਾ ਲੱਗਦਾ ਸੀ ਕਮਾਈਆਂ ਦੇ ਉੱਤੇ ਹੁਨ ਕਿਆ ਕੀਤਾ ਜਾ ਅੱਜ ਦੇਖਲੋ ਕਿੰਨਾ ਹੋ ਗਿਆ। ਦਸ ਪੰਦਰਾਂ ਗੁਨਾ ਪੰਦਰਾਂ ਗੁਨਾ ਵੀ ਕਿਓਂ ਪੰਜਾ ਗੁਨਾ ਅੱਜ ਡੇਢ ਲੱਖ ਨੂੰ ਉੱਤੇ ਪੋਂਚੇਆ ਹੋਏਆ। ਚੰਦ ਤਾਂ ਓਈ ਐ। ਚਲੋ ਅੱਗੇ ਵਾਏਗੁਰੂ ਜੀ ਨੇ।
ਜੇ ਓ ਦਿਮਾਗ ਵਿੱਚ ਰੱਖੇਆ ਹੋਏਆ ਜੇ ਬੰਦਾ ਨਈ ਵੀ ਬਨਾਏਗਾ ਤਾਂ ਵੀ ਚੀ ਕੰਮ ਤੇ ਸਾਰ ਈ ਜਾਏਗਾ। ਐ ਇੱਕ ਵਾਰ ਸ਼ੁਰੂ ਤੋਂ ਜੇੜੀ ਰੀਤ ਬਨਦੀ ਆਈ ਸੀਗੀ ਕਿ ਚਲੋ ਗੋਲਡ ਪਾਓ ਸਬ ਸਬ ਤੋਂ ਮੈਂਗੀ ਚੀਜ਼ ਜੇੜੀ ਦੁਨੀਆਂ ਦੀ ਹੈ ਬੰਦਾ ਸੋਚਦਾ ਐ ਕਿ ਅਸੀਂ ਓ ਦਈਏ ਬੱਚੇ ਮੈਂਗੀ ਤੋਂ ਮੈਂਗੀ ਚੀਜ਼ਾਂ ਬਸ ਇੱਕ ਐ ਓ ਸ਼ੌਕ ਐ ਹੋਰ ਕੋਈ ਓ ਨੀ ਐ।
ਨਾਲੇ ਐ ਹੈਗਾ ਕਿ ਇਨਵੈਸਟਮੈਂਟ ਵੀ ਸਮਝ ਲੋੋ ਗੋਲਡ ਦੇ ਨਾਲ ਈ ਚਲੋ।
ਹੂੰ
ਚੀਜ਼ ਬਨਾਓ ਤੇ ਮਤਲਬ ਦਿਲ ਤੱਕ ਕਰਦਾ ਸਬਦਾ ਵੀ ਅਸੀਂ ਚੀਜ਼ ਬੱਚਿਆਂ ਨੂੰ ਵੀ ਦੇਈਏ ਆਪ ਆਪਨੇ ਵਾਸਤੇ ਵੀ ਬਣਾਈਏ ਸਈ ਐ ਹੁਣ ਦੀਆਂ ਗੱਲਾਂ ਐ ਸਭ ਐਹੋ। ਬੰਨ ਵੀ ਜਾਂਦੀਆਂ ਖਰੇ ਅ ਜੇੜੀਆਂ ਕਰ ਦੀਆਂ ਓ ਜਨਾਨੀਆਂ ਬਣਾ ਵੀ ਲੈਂਦੀਆਂ ਥੋੜਾ-ਥੋੜਾ ਕਾਰਕੇ ਅਪਣਾ। ਝੂਠੀ ਗੱਲ ਨੀ ਐ ਬਣਾਦੀਆਂ ਵੀ ਰੈੰਦੀਆਂ ਨੇ, ਚਲੋ ਸਾਰੀਆਂ ਈ ਬਣਾਦੀਆਂ ਖੈਰ ਐਸੀਂ ਗੱਲ ਨੀ ਬਣਾਵਾਂਗੇ ਆਵਾਂਗੀ। ਦੇ ਕੇ ਜਾਵਾਂਗੀ ਥੋੜਾ ਜੇਆ ਡਿਜ਼ਾਇਨ ਵਗੈਰਾ ਦੇਖਾਂਗੀ। ਬਣਾਣਾ ਤਾਂ ਹੈ ਹੀ ਐ ਛੋਟਾ ਅੱਜ-ਕੱਲ ਤਾਂ ਦੋ-ਢਾਈ ਦੋ ਢਾਈ ਤੋਲੇ ਦਾ ਸੈਤ ਬਣਾਣ ਨੂੰ ਵੀ ਤਾਂ ਸੋਚੋ ਕਿੰਨੇ ਪੈਸੇ ਲੱਗਣਗੇ।
ਢਾਈ ਲੱਖ ਸਿੱਧੀ-ਸਿੱਧੀ ਗੱਲ ਐ।
ਢਾਈ ਲੱਖ ਕਿੱਥੇ, ਕਿੱਥੇ ਭਾਈ ਲੱਖ
ਕਿੰਨਾ ਕਿੰਨੇ ਦਾ?
ਹਾਂ ਏਕ ਇੱਕ ਤੋਲਾ ਹਾਂ ਏਕ ਤੋਲਾ ਡੇਢ ਲੱਖ ਨੂੰ ਐ। ਡੇਢ-ਡੇਢ ਤੇੰਨ ਹਾਂ। ਹਜੇ ਦੋ ਸਾਲ ਪੈਲੇ ਸੋਚਦੇ ਤਾਂ ਕੁਛ ਬਣਾ ਵੀ ਲੈਂਦੇ ਮੈਂ ਬੇਟੀ ਦਾ ਵਿਆਹ ਕੀ ਤਾਂ ਅਸੀਂ ਦੋ ਸਾਲ ਪੈਲੇ ਮਤਲਬ ਢਾਈ ਸਾਲ ਪੈਲੇ ਫੇਰ ਵੀ ਬੋਹਤ ਸਈ ਸੀਗਾ ਗੋਲਡ। ਅਪਣਾ ਅਠਾਵਨ ਸੱਠ ਸੀਗਾ। ਓਦੋਂ ਈ ਸੱਚੀ ਕੁਛ ਕਰਵਾ ਲੈਂਦੇ ਨਾ ਤੇ ਬੋਹਤ ਵਧੀਆ ਰੈੰਦੇ ਸਾਨੂੰ ਨੀ ਪਤਾ ਸੀ ਇਕਦਮ ਦਿਨਾਂ ਦੇ ਵਿੱਚ-ਵਿੱਚ ਈ ਗੋਲਡ ਏਨਾ ਉੱਤੇ
ਦੋ ਸਾਲਾਂ ਵਿੱਚ ਈ ਹੋ ਗਿਆ ਦੋ ਸਾਲ ਈ ਹੋਏ ਵਿਆਹ ਨੂੰ ਹਜੇ
ਹਾਂ-ਹਾਂ ਓਈ ਤਾਂ ਕੈ ਰਈ ਆਂ ਦੋ ਸਾਲਾਂ ਦੇ ਵਿੱਚ ਵਿੱਚ ਈ ਸਵਾ ਦੋ ਸਾਲਾਂ ਦੇ ਵਿੱਚ-ਵਿੱਚ ਈ ਬੋਹਤ ਉੱਤੇ ਪਹੁੰਚ ਗਿਆ ਗੋਲਡ
ਹੂੰ।
ਚਲੋ ਬਾਬਾ ਜਿਵੇਂ ਕਰਾਏਗਾ ਕਰਾ ਲਾਂਗੇ ਗੋਲਡ ਹੋਏਗਾ ਤਾਂ ਬਣਾ ਲਾਂਗੇ ਨਈ ਤਾਂ ਕੋਈ ਨੀ। ਥੋੜਾ-ਬੋਤਾ ਜੋ ਪਏਗਾ। ਪਾਵਾਂਗੇ ਕਰ ਲਾਂਗੇ ਹੋਰ ਕੀ, ਚਲੋ ਹੋਰ
ਬਸ ਜੀ ਹਵਾ ਅੱਛੀ ਚੱਲ ਰੀ ਏ ਉੱਪਰ
ਅੱਛਾ ਅਸੀਂ ਤਾਂ ਅੰਦਰ ਈ ਬੈਠੇ ਹਜੇ ਆਪਣੇ ਸ਼ਾਮ ਦੇ ਕੰਮ ਸ਼ੁਰੂ ਕੀਤੇ ਹੋਏ ਨੇ ਬਸ ਬਾਬਾ ਨੇ ਲਗਾ ਰੱਖਿਆ ਚਾਹ ਪੀ ਅਟਾ ਸ਼ਾਮ ਦੀ ਰਸੋਈ ਦੀ ਤਿਆਰੀ ਬਸ। ਐਇਓ ਕੰਮ ਐ ਸਾਡੇ ਵਾਸਤੇ ਤਾਂ।
ਕਰਾਂਗੇ ਅਸੀਂ ਵੀ ਥੋੜ੍ਹਾ ਜੇਹਾ ਮੈਂ ਕੇਆ ਉੱਪਰ ਹੋ ਆਈਏ ਫਿਰ ਆ ਕੇ। ਸਬਜ਼ੀ-ਸੁਬਜੀੀ ਬਣੀ ਹੁੰਦੀ ਐ ਰਾਤ ਵੇਲੇ ਏਨਾ ਫਿਕਰ ਨੀ ਹੁੰਦਾ।
ਅੱਛਾ-ਅੱਛਾ ਨਈ ਸਾਡੇ ਤਾਂ ਬਈ ਸਵੇਰੇ-ਸ਼ਾਮੀ ਬਣਨੀ-ਬਣਨੀ ਏ। ਸਵੇਰੇ ਵੀ ਤਾਜ਼ੀ ਸ਼ਾਮੀ ਵੀ ਤਾਜ਼ੀ।
ਖਾਣਾ ਰਾਤ ਦਾ ਖਾਣਾ ਬਸ ਏਦਾਂ ਈ ਐ ਅੱਜ-ਕੱਲ ਕਦੀ ਮੈਂਗੋ ਸ਼ੇਕ
ਖਾਣਾ ਤਾਂ ਏਦਾਂ ਈ ਹੁੰਦਾ ਥੋੜਾ-ਬੋਤਾ ਬਣਾਣਾ ਤਾਂ ਪੈਂਦਾ ਹਾਂਜੀ-ਹਾਂਜੀ।
ਠੀਕ ਏ ਚਲੋ ਓਕੇ ਜੀ। ਹੁੰ।
ਕੱਟ ਕੇ ਕਿਉ ਨੀ ਹੈਗਾ ਓ
ਕੋਲ ਐਂਡ ਕਰੋ।